ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕਾਲ ਹੋਰ ਸੁਨਾਓ ਕੀ ਹਾਲ ਚਾਲ
ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਅੱਸੀ ਵਧੀਆ ਤੁਸੀਂ ਸੁਣਾਓ ਤੁਸੀ ਠੀਕ ਹੋ
ਜੈਨ ਜੀ ਵਧੀਆ
ਹੋਰ ਕਾਰ ਬਾਰ ਸਭ ਠੀਕ ਹੈ
ਹਾਂਜੀ ਹਾਂਜੀ ਸਭ ਵਧੀਆ ਤੁਹਾਡੇ ਸਭ ਠੀਕ ਹੈ ਬੱਚੇ ਬੁੱਚੇ
ਹਾਂਜੀ ਹਾਂਜੀ ਘਰ ਗੱਲ ਸੁਣੋ ਕੁਛ ਨੀ ਹੈ ਬਸ ਅਹ ਕੀ ਕਹਿੰਦਾ ਮੇਰਾ ਇੱਕ ਬ੍ਰਦਰ ਹੈਗਾ ਛੋਟਾ ਬ੍ਰਦਰ ਮੇਰਾ ਉਹਦੇ ਨਾ ਪੇਟ ਚ ਬੜੀ ਦਰਦ
ਅੱਛਾ ਪੇਟ ਚ ਦਰਦ ਹੁੰਦੀ ਪਈਏ ਫੇਰ ਤੁਸੀਂ ਏਦਾਂ ਕਰੋ ਬੇ ਨਾ ਇੱਕ ਟੋਨਿਕ ਮਿਲਦਾ ਜੇ ਬੋਨੀਸਨ ਬੋਨੀਸਨ ਨਾ ਓ ਪੀ ਇਨਫੈਕਸ਼ਨ ਦਰਦ ਸੋਜਿਸ ਬਹੁਤ ਅੱਛਾ ਹੈ ਪਰ ਦੋ ਸੈਕਿੰਡ ਚ ਫ਼ਰਕ ਪੈ ਜਾਂਦਾ ਜੇ ਦੋ ਪੰਜ ਮਿੰਟ ਚ ਤੇ ਤੁਸੀਂ ਉਹ ਦੇ ਕੇ ਦੇਖੋ ਇਹਨੂੰ ਉਹ ਮੰਗਵਾ ਲੋ
ਹਾਂ ਵੈਸੇ ਚਲ ਉਹ ਤੇ ਕੱਲ ਠੀਕ ਹੈ ਪਰ ਬੱਚਿਆਂ ਦਾ ਪੇਟ ਦਰਦ ਅੱਜ ਕੱਲ ਬੜੇ ਹੁੰਦੇ ਨੇ ਉਹੀ ਨਾ ਅੱਜ ਕੱਲ ਬਾਹਰ ਦਾ ਖਾਣਾ
ਹਾਂਜੀ ਹਾਂਜੀ ਬਸ ਸਭ ਤੋਂ ਵੱਡੀ ਤੇ ਗੱਲ ਇਹੀ ਹੈ ਕਿ ਬੱਚੇ ਮੁੜਦੇ ਹੀ ਨਹੀਂ ਬਾਹਰ ਦਾ ਪਾਸ ਮੁੜਦੇ ਹੀ ਨਹੀਂ ਬੱਚੇ ਪਹਿਲੇ ਬਾਹਰ ਖਾਣਾ ਹੀ ਖਾਦੇ ਕਦੀ ਬਰਗਰ ਕਦੀ ਪੀਜ਼ਾ ਕਦੀ ਚੌਮੀਨ ਕੁਛ ਨਾ ਕੁਛ ਖਾ ਲੈਂਦੇ ਨੇ ਉਹ ਅੰਦਰ ਇਨਫੈਕਸ਼ਨ ਕਰ ਜਾਂਦਾ ਬੱਚੇ
ਉਹੀ ਉਹੀ ਗੱਲ ਨਾ ਕਿ ਇਹਨਾ ਫਾਸਟ ਫੂਡ ਬੱਚੇ ਖਾ ਲੈਂਦੇ ਨੇ ਹਨਾ ਕਦੀ ਇਹਨਾਂ ਨੇ ਕੁਛ ਖਾਣਾ ਜੇ ਅ ਕਦੀ ਤਾਂ ਇਹਨਾਂ ਨੇ ਕੁਛ ਖਾਣਾ ਮਤਲਬ ਕੀ ਤੁਸੀਂ ਆਈ ਦੇਖਲਓ ਕਿ ਇਹਨਾਂ ਨੇ ਮੈਂ ਅਗਰ ਇਹਦਾ ਹਿਸਾਬ ਲਾਵਾਂ ਰੋਜ਼ ਆਟਾ ਕੁਛ ਨਾ ਕੁਛ ਬਾਹਰ ਦਾ ਖਾਂਦਾ ਹੀ ਖਾਂਦਾ ਏ
ਅੱਛਾ ਜੀ ਇਹੀ ਨਾ ਤਾਂ ਹੀ ਤੇ ਨੁਕਸਾਨ ਕਰਦਾ ਬੱਚਿਆਂ ਨੂੰ ਔਰ ਸਭ ਤੋਂ ਗੰਦਾ ਹੁੰਦਾ ਫਾਸਟ ਫੂਡ ਬੱਚਿਆਂ ਨੂੰ ਖਾਣਾ ਨੀ ਔਰ ਹੈਲਦੀ ਤਾਂ ਖਾਂਦੇ ਹੀ ਨਹੀਂ ਜਿਵੇਂ ਫਰੂਟ ਖਾ ਲਏ ਕੁਛ ਚੀਜ਼ ਹੋਰ ਖਾ ਲਈ ਦੁੱਧ ਪੀ ਲਿਆ ਪਨੀਰ ਖਾ ਲਿਆ ਇਹ ਚੀਜ਼ਾਂ ਤੇ ਅਸੀਂ ਖਾਣੀਆਂ ਹੀ ਨਹੀਂ ਨਾ
ਹੋਰ ਬਿਲਕੁਲ ਘਰ ਦੀ ਸਬਜ਼ੀਆਂ ਤੇ ਖਾਂਦਾ ਹੀ ਨਹੀਂ ਹੈ ਬਿਲਕੁਲ ਘਰ ਦੀ ਨ ਖਾਂਦਾ ਹੋਰ ਬੁਲ ਬਿਲੁਲ ਘਰ ਦੀ ਸਬਜ਼ੀਆਂ ਨਹੀਂ ਖਾਂਦਾ ਮੰਮਾ ਕਹਿੰਦੇ ਰਹਿੰਦੇ ਨੇ ਖਾ ਲੈ ਘਰ ਦੀ ਸਬਜ਼ੀ ਖਾ ਲੈ ਨਹੀਂ ਖਾਂਦਾ ਸਵੇਰੇ ਵੀ ਇਹਨੂੰ ਕੁੱਛ ਨਾ ਕੁੱਝ ਅਲੱਗ ਚਾਹੀਦਾ ਏ।
ਹਾਂਜੀ-ਹਾਂਜੀ ਉਹ ਬਾਅਦ ਤਾਂ ਹੀ ਨਾ ਕੁਛ-
ਸਿੰਪਲ ਤਾਂ ਏ ਪਰੌਂਠੀ ਤੇ ਖਾ ਹੀ ਨਹੀਂ ਸਕਦਾ ਕਿ ਮੰਮਾ ਕਹੇ ਕਿ ਚੱਲ ਦਾਲ ਖਾ ਲੈ। ਕੋਈ ਹਲਕੀ ਜਿਹੀ ਚੀਜ਼ ਖਾਲਾ ਨਈ, ਪੂਰਾ ਇਹਨੂੰ ਪੂਰੀ ਜਾਂ ਤੇ ਇਹਨੂੰ ਕੋਈ ਸੈਂਡਵਿਚ ਬਣਾ ਕੇ ਦੋ, ਜਾਂ ਕੁਛ ਬਣਾ ਕੇ ਦੋ, ਅਗਰ ਰੋਟੀ ਇਹਨੇ ਖਾਣੀ ਏ ਤੇ ਤੂੰ ਪੈਰੀ ਗਲਤੀ ਨਾਲ ਖਾ ਲਏਗਾ। ਸ਼ਾਮੀ ਫੇਰ ਅਟਰਮ ਪਟਰਮ ਖਾਏਗਾ।
ਉਹੀ ਨਾ ਕਦੇ ਪਾਪੜ ਖਾ ਲਏ, ਹੁਣ ਕਈ ਤਰ੍ਹਾਂ ਦੇ ਤੇ ਪਾਪੜ ਆਂਦੇ ਪਏ ਨੇ, ਅੱਛਾ ਪਾਪ ਪਾਪੜ੍ਹਾਂ ਚ ਮਸਾਲੇ ਇੰਨੇ ਹੁੰਦੇ ਨੇ, ਬੱਚਿਆਂ ਨੂੰ ਕੀ ਪਤਾ ਬੱਚਿਆਂ ਨੇ ਤਾਂ ਸਵਾਦ ਦੇਖਣਾ ਐ, ਨਾ
ਆ, ਜੇ ਹੁਣ ਐ ਕੁਰਕੁਰੇ ਲੈਜ਼, ਇਹ ਸਭ ਚੀਜ਼ਾਂ ਇਨਾ ਖਾਂਦੇ ਪਏ ਨੇ, ਏ ਲੋਕ ਛੁੱਟੀਆਂ ਇਹਨਾਂ ਦੇ ਮੁੜ ਦੇ ਮੁੜਦੇ ਹੈ ਨੀ ਕਦੇ ਕੁਰਕੁਰੇ ਖਾਏਗੇ ਤੇ
ਹਾਂਜੀ, ਹਾਂਜੀ, ਹਾਂਜੀ। ਜੀ ਬਸ ਏਦਾਂ ਈ ਹੈ ਨਾ ਬੱਚੇ ਮੁੜਦੇ ਤੇ ਹੈ ਨੀ ਬਸ ਰੋਜ਼ ਦਾ ਇਨਾ ਦਾ ਚਾਲੀ ਪੰਜਾਹ ਰੁਪਏ ਦਾ ਖਰਚਾ, ਹੈ ਹੀ ਏ ਉਹ ਰਾਤ
ਹੋ, ਰਾਤੀ ਵੱਖਰਾ ਤੇ ਰੋਜ਼ ਦਾ ਇਹਨਾਂ ਦਾ ਚਾਲੀ ਪੰਜਾਹ ਰੁਪਏ ਦਾ ਖਰਚਾ ਹੈ ਹੀ ਐ, ਮਤਲਬ ਕਦੀ ਦਸ ਰੁਪਏ ਦੇ ਕੁਰਕੁਰੇ ਆ ਰਹੇ। ਨੇ, ਕਿ ਬਾਹਰੋਂ ਭੁੱਖ ਲੱਗ ਰਹੀ ਏ, ਭੁੱਖ ਲੱਗ ਰਹੀ ਏ। ਪੈਸੇ ਦੇਦੋ ਪੈਸੇ
ਹਾਂਜੀ, ਹਾਂਜੀ ਇਹੀ ਨਾ, ਹੁਣ ਤਾਂ ਕੋਲਡ ਡਰਿੰਕ ਵੀ ਬੜੇ ਪੀਂਦੇ ਨੇ, ਨਾ ਬਚ - 'ਤੇ ਕੋਲਡ ਡਰਿੰਕ ਔਰ ਸਭ ਕੇ ਗੰਦੀ ਕੋਲਡ ਡ੍ਰਿੰਕ ਹੁੰਦੀ ਹੁੰਦੀ ਏ ਜੈਰ ਕੌੜੀ ਕੋਲਡ ਡਰਿੰਕ 'ਤੇ ਕਹਿਣਾ ਨੀ ਨਾ ਮੰਨਦੇ ਬੱਚੇ, ਕੋਲਡ ਡਰਿੰਕ ਵੀ ਬੜੀ ਪੀਂਦੇ ਨੇ, ਬੱਚੇ
ਹ
ਐਪੀ ਹੋ ਗਈ, ਫਰੂਟੀ ਹੋ ਗਈ। ਨੁਕਸਾਨ ਕਰਦੀਆਂ, ਭਾਵੇਂ ਠੰਡੀ ਚੀਜ਼ਾਂ ਲੈ ਲਓ। 'ਤੇ ਭਾਵੇਂ ਕੁਰਕਰੇ ਕਰ-
ਹੋਰ, ਐਹੀ ਤੁਸੀਂ ਇਹਦੀ ਹਰਕਤ ਦੇਖ ਲਓ। ਕਲ੍ਹ, ਕਲ੍ਹ ਵਾਲੀ ਇਹਦੀ ਹਰਕਤ ਦੇਖ ਲੋ, ਕੱਲ ਨਾ ਮੰਮਾ, ਮੰਮਾ ਨੇ। ਕੱਲ ਮੰਮਾ ਨੇ ਇਹਨੂੰ ਕਿਹਾ, ਕਿ ਮੈਂ ਲੈ ਅਕਸ਼ਨੂਰ ਮੇਰੇ ਵਾਸਤੇ ਨਾ ਲਿਮਕਾ ਲੈ। ਆਈ।
ਅੱਛਾ ਜੀ।
'ਤੇ ਏ। ਏ, ਗਿਆ ਦੁਕਾਨ ਤੇ, ਤੇ ਆਪਣੀ ਫਰੂਟੀ ਚੁੱਕ ਕੇ ਲੈ ਆਇਆ। ਤੇ ਘਰ ਆ ਕੇ ਕਹਿੰਦਾ, ਮੰਮਾ। ਘਰ ਆ ਕੇ ਕਹਿੰਦਾ। ਮੰਮਾ ਲਿਮਕਾ 'ਤੇ ਮਿਲੀ ਨੀ।
ਆਹੋ। ਬੜੇ ਝੂਠ ਬੋਲਦੇ ਨੇ, ਬੱਚੇ ਵੀ ਨਾ ਬਸ।
ਕਹਿੰਦਾ, ਅਰੇ ਮੰਮਾ ਤੁਸੀਂ ਲਿਮਕਾ 'ਤੇ ਮੰਗਾਈ ਨਹੀਂ ਸੀ, ਅਗਰ ਮੰਗਾਈ ਵੀ ਸੀ, ਨਾ ਲਿਮਕਾ 'ਤੇ ਮਿਲੀ ਨਹੀਂ।
ਅੱਛਾ ਜੀ, ਆਪਣੀ ਫਰੂਟੀ 'ਤੇ ਲੈ ਆ। 'ਤੇ ਫ਼ਿਰ ਉਹਨੇ ਤਾਂ ਕੁਛ ਕਹਿਣਾ ਹੀ ਸੀ, ਪੈਸੇ ਲਿੰਮਕਾ ਦੇ ਲੈ ਕੇ ਗਿਆ ਹੋਣਾ ਨਾ 'ਤੇ ਫਰੂਟੀ ਚੂ ਕ ਚੁੱਕ ਲਿਆਇਆ। ਹਾਂਜੀ, ਹਾਂਜੀ ਹੈਲੋ। ਹੈਲੋ, ਹੈਲੋ, ਹੈਲੋ,
ਫਰੂਟੀ ਚੁੱਕ ਫਰੂਟੀ ਫਿਰ ਪੀ ਗਿਆ ਨੀ ਜ਼ਿਆਦਾ ਤੂੰ ਬਾਹਰ ਨੀ ਜਾ ਸਕਦੀ, ਕੇ ਬਾਹਰ ਜਾਈਏ, ਹੈਲੋ
ਹਾਂਜੀ-ਹਾਂਜੀ,
ਹੈਲੋ,
ਹੈਲੋ,
ਅ ਤਾਂ ਮੈਂ ਆ ਜਾ
ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਪਿੱਛੇ ਰੋਲਾ ਆ ਰਿਹਾ ਨਾ
ਹਾਂ ਐਵੇੈਂ ਦੀ ਗੱਲ ਤ ਮੈਨੂੰ ਕਹਿ ਰਹੇ ਮੈਂ ਕੋਈ ਖਾਂਦਾ ਵਾ ਬਾਹਰ ਦਾ
ਅੱਛਾ ਜੇ ਚੇਨ ਕਹਿੰਦਾ ਪਿਆ ਮੇਰੀ ਸ਼ਿਕਾਇਤ ਲਾਉਂਦੀ ਵੀਈ
ਕਿ ਮੇਰੀ ਸ਼ਿਕਾਇਤ ਕਿਉ ਲਾਉਣੀ ਚਾਹੀਏ ਬ ਤੇ ਦੇਖੋ ਫੇਰ ਉਹਨਾਂ ਦੇ ਪੇਰ ਦਾਰਦੇ ਫਿਰ ਉਹਨਾਂ ਨੂੰ ਦਗੇ ਦੋ
ਹਾਂਜੀ ਹਾਂਜੀ ਬਸ ਬੱਚੇ ਮੁੜਦੇ ਨੀ ਨਾ ਬੱਚੇ ਬਹੁਤ ਖਾਣ ਲੱਗ ਗਏ ਨੇ ਉਹ ਜਦੋਂ ਦੀ ਛੁੱਟੀਆਂ ਪਈਆਂ ਨਾ ਉਦੋਂ ਜ਼ਿਆਦਾ ਕਰਨ ਲੱਗ ਗਏ ਨੇ ਬੱਚੇ ਜਿੱਦਾਂ ਵੀ ਓਨੀਆਂ ਕਰਦੇ ਨੇ ਪੈਸੇ ਵੀ ਨੇ ਖ਼ਰਾਬ ਕਰਦੇ ਨੇ ਪੜ੍ਹਾਈ ਤੇ ਕਰਦੇ ਹੀ ਨਹੀਂ
ਉਹ ਪੜ੍ਹਾਈ ਤੇ ਤੇ ਨਾਮ ਦੀਸ਼ਾਨ ਨਹੀਂ ਹੈ
ਹਾਂਜੀ ਹਾਂਜੀ
ਫਗਭ ਫਨੂੰ ਖੁਆਲੋ ਅਤੇ ਸੁਆਲੋ ਤਾਂ ਖਡਾਲ ਲੋ
ਉਹ ਬਸ ਇਹੀ ਕੰਮ ਹੈ ਮੇਰਾ ਆਪਣਾ ਬੇਟਾ ਈਉਹ ਕਰਦਾ ਵੇ ਸਵੇਰੇ ਮਸਾਂ ਉਠਾਉਂਦੀ ਫਿਰਸ਼ ਕਰ ਮੈਂ ਕਾਂਗੀ ਪੜ੍ਹ ਲੈ ਪੜ੍ਹ ਲੈ ਪੜ ਪੜ੍ਹਨਾ ਵਾ ਪੜ੍ਹਨਾ ਵਾ ਕਰ ਬਸ ਪੰਜਾਹ ਵੀਹ ਰੁਪਏ ਦੇ ਦੋ ਬਸ ਚੀਜ਼ ਲਿਆਉਣੀ ਆ ਚੀਜ਼ ਲਿਆਣੀ ਚੀਜ਼ ਲਿਆ ਕੇ ਫਿਰ ਮੈਂ ਥੋੜੀ ਦੇਰ ਬਾਅਦ ਕਰਨਾ ਮੈਂ ਦੋ ਮਿੰਟ ਬਾਤ ਕਰਨਾ ਕਰਦੇ ਹੀ ਨੀ ਕੰਮ ਬੱਚੇ ਤਾਂ ਬਿਲਕੁਲ ਕੰਮ ਕਰਦੇ ਹੀ ਨੀ
ਹੋਲੀ ਨਾ ਬਿਲਕੁਲ ਦੇਣਾਗੇ ਹ ਪੜਨਾਂ, ਲਿਖਣਾ, ਬਿਲਕੁਲ ਉਹਨਾਂ ਨੇ ਖਤਮ ਕੀਤਾ ਤੇ
ਹਾਂਜੀ--ਹਾਂਜੀ ਬਿਲਕੁਲ ਨੀ ਕਰਦੇ ਬੱਚੇ।
ਅਛ ਹ ਇਹਨਾਂ ਤੋਂ ਹੁਣ ਸਕੂਲ ਹੁਣ ਤੇ ਛੁਕੀਆਂ ਪੈਦੀਆਂ ਸਕੂਲ ਖ ਜਾਏਗੇ ਨਾ
ਹਾਂਜੀ- ਹਾਂਜੀ?
ਹੋ ਜਾਏਗਾ?
ਹਾਂਜੀ, ਬਸ ਹੁਣ ਤੋਂ ਸਕੂਲ ਹੀ ਖੁੱਲਣੇ ਨੇ
ਐ ਸਮਝ ਆਏਗਾ, ਫਿਰ ਹਾਂ ਕੰਮ ਕਰਨਾ, ਤੇ ਫਿਰ ਥੋੜੇ ਠੀਕ ਹੋ ਜਾਏਂਗੇ।
ਹਾਂਜੀ ਹਾਂਜੀ ਬਸ ਹੋ ਗਏ ਰਹਿ ਗਏ ਚਾਰ ਪੰਜ ਦਿਨ, ਰਹਿ ਗਏ ਬਸ ਇਹੀ ਹਫ਼ਤਾ, ਅਗਲੇ ਹਫ਼ਤੇ ਸਕੂਲ ਹੀ ਖੁਲਣੇ ਨੇ ਇਹਨਾਂ ਹ
ਹਾਂ ਬਸ ਹਫ਼ਤਾ, ਰਹਿ ਗਿਆ ਹਫ਼ਤੇ ਹਾਂ ਹਫ਼ਤਾ ਹੀ ਰਹਿ ਗਿਆ ਫਿਰ ਇਹਨਾਂ ਦੇ ਸਕੂਲ।
ਹਾਂਜੀ, ਹਾਂਜੀ--ਹਾਂਜੀ ਸਕੂਲ ਖੁੱਲਣ ਵਾਲੇ ਨੇ ਬੱਸ।
ਹਾਂ, ਬਸ ਸ਼ੁਕਰ ਏ, ਸਕੂਲ ਖੁੱਲਣਗੇ।
ਹਾਂਜੀ ਬਸ ਫੇਰ ਜਾਣਗੇ ਬੱਚੇ ਫੇਰ ਥੋੜ੍ਹੀ ਸ਼ਾਂਤੀ ਮਿਲੇਗੀ ਮੋਬਾਇਲਾਂ ਨੂੰ ਵੀ ਸ਼ਾਂ ਸ਼ਾਂਤੀ ਮਿਲੇਗੀ ਇਹਨਾਂ ਦੀ ਚੀਜ਼ਾਂ ਵੀ ਬੰਦ ਹੋਣਗੀਆਂ ਪੈਸੇ ਪੈਸੇ ਸਭ ਸ਼ਛ ਕੰਮ ਅੱਛੇ ਹੋਣਗੇ ਫਿਰ ਰੋਟੀਨ ਬਣ ਜਾਂਦੀ ਹੈ ਨਾ ਬੱਚਿਆਂ ਦੀ ਸਵੇਰੇ ਸਕੂਲ ਜਾਣਾ ਸਕੂਲੋਂ ਆ ਕੇ ਰੋਟੀ ਖਾਣਾ ਜਾਂ ਸੋ ਜਾਣਾ ਫਿਰ ਸ਼ਾਮੀ ਪੜ੍ਹਨਾ ਜਾਂ ਟਿਊਸ਼ਨ ਜਾਣਾ ਬੱਚਿਆਂ ਨੇ ਬਸ
ਉਹੀ ਹੈ ਹੀ ਹੈ ਫਿਰ ਬਚਿਆ ਦੇ ਸਕੂਲ, ਜਾ ਕੇ, ਟਿਊਸ਼ਨ ਜਾਂਦਾ ਸੀ, ਸਕੂਲ, ਦਾ ਕੰਮ ਕਰਦਾ ਸੀ।
ਹਾਂਜੀ--ਹਾਂਜੀ ਬਸ ਛੁਟੀ ਹੋਰ, ਫਿਰ ਅਗਲੇ ਦਿਨ ਫਿਰ ਸਕੂਲ ਜਾਣਾ ਬੱਚਿਆਂ ਨੇ ਹੀ ਹੈ ਬਸ ਦੋ ਹਫ਼ਤੇ ਦੀ ਇੰਜੋਏਮੈਂਟ ਹੈਗੀ ਹੈ ਕਰ ਲੈਣ ਬੱਚੇ ਇੰਜਏ
ਦੋ, ਦੋ ਹਫਤੇ ਦਿਨ ਲਾ ਆਈ? ਛੁੱਟੀ, ਵੀ ਇੱਕ ਹਫ਼ਤੇ, ਦੀ ਰਹਿ ਗਈ ਏ ਕਰ ਲਉ ਜਿੰਨੀ ਮੌਜਾਂ ਲੁੱਟਣੀ ਐ।
ਜਗ ਬੈਡ
ਬਸ, ਓਹੀ ਨਾ ਫਿਰ ਇਹਨਾਂ ਦਾ ਖਾਣ ਪੀਣ ਵੀ ਠੀਕ ਹੁੰਦਾ ਏ, ਕਿਉਂਕਿ ਇਹਨਾਂ ਨੂੰ ਟਾਈਮ, ਮਿਲਦਾ ਨਈ। ਤੇ ਇਨਾ ਕੁਛ, ਅਟਰਨ--ਪਟਰੱਮ ਚੀਜ਼ਾਂ ਖਾਂਦੇ ਖੁਦੇ, ਹੈ ਨਈ।
ਪਣੀਆਂ, ਤੇ ਉਹੀ ਖਣੀਆਂ ਅਸੀਂ।
ਹਾਂ ਉਹੀ,, ਫਿਰ ਇਹਨਾਂ ਨੇ ਫਿਰ ਸਕੂਲ ਵ ਜਦੋਂ ਸਕੂਲ ਖੁੱਲਦਾ ਥੋੜ੍ਹੀ ਰੋਟੀਨ ਵਿੱਚ ਆਦਾ ਥੋੜਾ ਸਿਸਟਮ ਠੀਕ ਹੋਂ ਜਾਏ।
ਹਾਂਜੀ--ਹਾਜ਼ੀ?
ਇਹਨਾਂ ਦੇ ਖਾਣ--ਪੀਣ ਦਾ ਟਾਈਮ ਹੁੰਦਾ ਏ। ਫਿਰ ਖਾਂਦੇ ਨੇ ਵਰਨਾ ਹੁਣ ਸਵੇਰੇ ਸਵੇਰੇ ਇਹਨਾਂ ਨੇ ਪੈਕੇਟ ਖਾ ਲਿਆ ਦੁਪਹਿਰ ਦੀ ਫੇਰ ਛੁੱਟੀ ਫੇਰ, ਸ਼ਾਮੀ ਇਹਨਾਂ ਨੇ ਕੁੱਛ ਅੱਟਰਮ ਪੱਟਰਮ ਖਾ ਲੈਣਾ ਰਾਤੀ ਫੇਰ ਰੋਟੀ ਨੀ ਖਾਣੀ, ਘਰ ਦੀ ਰੋਟੀ ਨੂੰ
ਹਾਂਜੀ ਹਾਂਜੀ ਬਸ ਇਵੇਂ ਕਰਦੇ ਨੇ ਨਾ ਬ
ਕੀਕ ਸ਼ੁਕਆ ਚਲੋ ਹੁਣ ਚਲੋ ਮਨ ਕਰਦਾ ਹੈ ਪਰ ਪੰਦਰਾਂ ਦਿਨ, ਚ ਬੰਦਾ ਇੱਕ ਵਾਰੀ ਖਾ, ਲੈਂਦਾ ਏ? ਇਹ ਥੋੜੀ ਖਾਈ ਜਾਓ
ਹਾਂਜੀ--ਹਾਂਜੀ?
ਬੰਦਾ, ਪੰਦਰਾਂ ਦਿਨ ਚ ਇੱਕ ਵਾਰੀ ਖਾ ਲੈਂਦਾ ਹੈ?
ਉਹ ਪੰਜ ਜ਼ਿਆਦਾ ਨਹੀਂ ਚਲੋ ਦਸ? ਪੰਦਰਾਂ ਦਿਨ ਦਾ ਤਾਂ ਗੈਪ ਪਉਣਾ ਚਾਹੀਦਾ, ਤੇ ਇਥੇ ਤੇ ਛੁੱਟੀਆਂ ਪੈਂਦੀ ਡੇਲੀ ਹੀ, ਇਹਨਾਂ ਨੂੰ ਖਾਣ, ਨੂੰ ਮਿਲਣਾ ਚਾਹੀਦਾ। ਨਾ ਮਿਲੇ, ਫਿਰ ਰੋਂਦੇ ਨੇ, ਸ਼ਰਾਰਤ ਰੋ ਰੋ ਕਿੰਨਾ ਰੋਣ ਕਹਿੰਦੇ? ਨੇ, ਵੀ ਸਾਨੂੰ ਮਿਲ ਜਾਏ ਬਸ ਚੀਜ਼? ਬਸ, ਫੇਰ ਰੋਈ ਜਾਣਗੇ ਫੇਰ ਰੋਈ ਜਾਣਗੇ। ਫੇਰ ਚੁੱਪ ਹੋਣ ਦਾ ਨਾਮ ਹੀ ਨਹੀਂ ਲੈਂਦੇ।
ਹੋਰ ਫਿਰ ਔਰ ਹਰ ਦੋ ਘੰਟੇ ਵਾਸਤੇ ਇਹਨਾਂ ਨੂੰ? ਭੁੱਖ ਲੱਗ ਜਾਂਦੀ ਏ, ਪਤਾ ਨੀ ਕੈਸੀ ਭੁੱਖ, ਭੁੱਖ ਲੱਗੀ ਰਹਿੰਦੀ ਏ?
ਸਹੀ ਗੱਲ ਜੇ, ਸਹੀ ਇਹ ਤੇ ਬਿਲਕੁਲ ਸਹੀ ਗੱਲ ਹੈ ਪੰਦਰਾਂ ਪੰਦਰਾਂ ਮਿੰਟ ਬਾਅਦ ਕਹਿਣਗੇ ਸਾਨੂੰ ਕੁਛ ਦੇ ਦੋ? ਸਾਨੂੰ ਇਹ ਕੁੱਝ, ਰੋਟੀ ਤਾਂ ਰੱਜ ਕੇ ਖਾਣੀ ਨਈ, ਬਸ ਇੱਕ ਅੱਧੀ ਰੋਟੀ ਖਾਣੀ ਏ -ਰੱਜ ਕੇ ਰੋਟੀ ਖਾਂਦੇ ਨੀ ਬਸ ਫੇਰ ਕਦੇ ਕੁਛ ਦੇ ਦੋ ਕਦੇ ਕੁਛ ਇਹ ਬਣਾ ਦੋ ਕਦੇ ਠੰਡਾ ਬਣਾ ਦੋ ਕਦੀ ਯਾਰ
ਫਿਰ ਬਾਅਦ ਚੀਜ਼ਾਂ ਪਰੇਸ਼ਾਨ ਕਰਦੀਆਂ ਫੇਰ ਫਿਰ ਇਹਨਾਂ ਦੇ ਪੇਟ ਦਰਦ ਕਦੀ ਇਦਾਂ ਦੇ ਗਲੇ ਖ਼ਰਾਬ ਹੋ ਗਏ ਨੇ ਕਦੀ ਇਹਨਾਂ ਨੂੰ ਕੁਛ ਹੋ ਗਿਆ
ਹਾਂਜੀ ਹਾਂਜੀ ਆਹੀ ਨਾ ਬੱਚੇ ਕਹਿਣਾ ਵੀ ਨਹੀਂ ਨਾ ਮੰਨਦੇ ਬਿਲਕੁਲ
ਬਸ ਕੀ ਕਰ ਸਕਦੇ ਹੋ ਚਲੋ ਕੋਈ ਨੀ ਹੁਣ ਸਕੂਲ ਖੁੱਲੇਗੇ ਤੇ ਦਿਨ ਚ ਆਪੇ ਆ ਜਾਣਗੇ
ਹਾਂਜੀ ਹਾਂਜੀ ਬਸ ਹੁਣ ਖੁੱਲਣ ਹੀ ਵਾਲੇ ਬਸ
ਹਾਂਜੀ ਚਲੋ ਕੋਈ ਨੀ ਜੀ ਲਾਣਾ ਜੀ ਇੱਕ ਚੱਕਰ ਤੁਸੀਂ ਘਰ ਲਾਣਾ ਆਏ ਨੀ
ਜਰੂਰ ਆਵਾਂਗੇ
ਹਾਂ ਲੈ ਕੇ ਆਣਾ ਸਾਰਿਆਂ ਬੱਚਿਆਂ ਨੂੰ ਵੀ ਲੈ ਕੇ ਆਣਾ ਕਦੀ
ਹਾਂਜੀ ਹਾਂਜੀ ਜ਼ਰੂਰ ਆਵਾਂਗੇ ਬੱਚੇ ਲੈ ਕੇ ਤੁਸੀਂ ਵੀ ਆਣਾ
ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਡੇ ਘਰ ਤੱਕ ਲਾਵਾਂਗੀ ਓਕੇ ਜੀ, ਸਤਿ ਸ੍ਰੀ ਅਕਾਲ।